ਹਮ।
ਹਾਂ ਹੋਰ ਕੀ ਹਾਲ ਚਾਲ ਨੇ?
ਹਾਂਜੀ ਹਾਂਜੀ, ਵਧੀਆ ਸਭ ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ ਹਾਂਜੀ, ਠੀਕ ਠਾਕ ਵਧੀਆ ਹੋਰ ਘਰ ਪਰਿਵਾਰ ਕਿੱਦਾਂ ਤੁਹਾਡੇ?
ਸਭ ਵਧੀਆ, ਸਭ ਠੀਕ।
ਠੀਕ ਹੈ ਜੀ, ਹੋਰ ਖਾਣਾ ਵਗੈਰਾ ਖਾ ਲਿਆ
ਹਾਂਜੀ-ਹਾਂਜੀ
ਹਾਂਜੀ, ਕਿ ਬਣਾਇਆ ਅੱਜ
ਅੱਜ ਬਣਾਏ ਸੀਗੇ ਸੂਜੀ ਦੇ ਚੀਲੇ
ਅੱਛਾ ਜੀ ਉਹ ਕਿਸ ਤਰ੍ਹਾਂ
ਉਹ ਬਣਾਏ ਸੀਗੇ, ਸੂਜੀ ਲੈ ਕੇ ਨਾ ਸੂਜੀ ਦੇ ਵਿੱਚ ਦਹੀਂ, ਸੂਜੀ ਵਿੱਚ ਦਹੀਂ ਪਾਕੇ ਤੇ ਤੇ ਛੋਟੀ -ਛੋਟੀ ਸਬਜ਼ੀਆਂ ਕੱਟ ਕੇ ਜਿਵੇਂ ਸ਼ਿਮਲਾ ਮਿਰਚ ਹੋ ਗਈ। ਫਲਿਆਂ ਹੋਗਿਆਂ ਗਾਜਰ ਹੋ ਗਈ ਔਰ ਨਿੱਕਾ ਨਿੱਕਾ ਪਨੀਰ, ਲੈ ਲੋ, ਛੋਟਾ ਛੋਟਾ ਮਤਲਬ ਚੂਰਾ ਕਰ ਲੌ ਤੇ ਉਹਦੇ ਵਿੱਚ ਪਾ ਕੇ ਮਤਲਬ ਕਿ ਨਮਕ ਪਾ ਲੋ ਕਾਲੀ ਮਿਰਚ ਪਾਲੋ ਉਹ ਟੇਸਟ ਚਲੀ ਮਸਾਲੇ ਹੈਨਾ ਤੇ ਉਹਨੂੰ ਪਾ ਕੇ ਮਤਲਬ ਕਿ ਪੰਦਰਾਂ ਵੀਹ ਮਿੰਟ ਲਈ ਢੱਕ ਕੇ ਰੱਖ ਦਓ।
ਅੱਛਾ।
ਫੇਰ ਪੰਦਰਾਂ ਵੀਹ ਮਿੰਟ ਬਾਅਦ ਫੇਰ ਤਵਾ ਗਰਮ ਕਰੋ। ਉਹਦੇ ਵਿੱਚ ਪਹਿਲੇ ਤੇਲ ਲਗਾਓ। ਤੇਲ ਲਗਾ ਲਓ ਯਾ ਰਿਫਾਈੰਡ ਲਗਾ ਲੋ, ਜੋ ਵੀ ਤੁਹਾਡੇ ਕੋਲ ਹੈ।
ਅੱਛਾ ਜੀ।
ਫੇਰ ਉਹਦੇ ਵਿੱਚ ਚਮਚ ਭਰ ਕੇ ਉਹਦੇ ਉੱਪਰ ਜਿਵੇਂ ਪਾ ਦੋ, ਜਿਵੇਂ ਪੂੜੇ ਬਣਾਉਾਨਦੇ ਹਾਂ ਅਸੀਂ ਦਦੇ ਹੁਣ ਉਹਨੂ ਫੈਲਾ ਦੋ ਚੰਗੀ ਤਰ੍ਹਾਂ ਹਾਂਜੀ ਫਿਰ ਉਹ ਨੀ ਚੋਂ ਮਤਲਬ ਕਿ
ਮਤਲਬ ਬਣਾਇਆ ਇਹ ਸੂਜੀ ਵਾਲਾ ਨੀ ਸੀ ਕਦੀ, ਬਣਾਇਆ
ਹਾਂ, ਜਿਵੇਂ ਵੇਸਣ ਦਾ ਬਣਾਉਦੇ ਨਾ ਅਸੀਂ ਤਵੇ ਦਾ ਸੇਮ ਉਵੇਂ ਪਾਉਣਾ ਹੈਗਾ। ਹਾਂ, ਬਸ ਬੜੇ ਸਵਾਦ ਹੁੰਦੇ ਨੇ। ਹਾਂਜੀ। ਹਾਂ, ਟਰਾਈ ਕਰਨਾ ਬੜੇ ਸਵਾਦ ਬਣਦੇ ਨੇ, ਸੂਜੀ ਦੇ ਮੇਰੇ ਤਾਂ ਫੇਵਰੇਟ ਹੈਗੇ ਨੇ
ਹਾਂਜੀ, ਅੱਗੇ ਵੀ ਮੇਰੀ ਨਾ ਕਿਸੇ ਨਾਲ ਗੱਲ ਹੋਈ ਸੀ। ਤੇ ਉਨਾ ਮੈਨੂੰ ਦੱਸਿਆ ਕਿ ਚੰਪਾ ਆਪਾਂ ਦੀ ਜਿਹੜੀ ਸਬਜ਼ੀ ਹੁੰਦੀ ਹੈ। ਨਾ ਉਹ ਬਹੁਤ ਟੇਸਟੀ ਬਣਦੀ ਹੈ।
ਤੇ ਮੈਂ ਕਿਹਾ ਚਲੋ ਟਰਾਈ ਕਰਕੇ ਵੇਖਾਂਗੇ ਉਹ ਵੀ।
ਅੱਛਾ ਅੱਛਾ ਆਂਦੀ ਹੈ ਤੁਹਾਨੂੰ
ਨਹੀਂ ਨਹੀਂ ਮੈਨੂੰ ਨੀ ਆਉਂਦੀ ਮਤਲਬ ਕਿਸੇ ਨੇ ਮੈਨੂੰ ਦੱਸਿਆ ਕਿ ਬਹੁਤ ਟੇਸਟੀ ਬਣਦੀ ਹੈ ਜਿੱਦਾਂ ਖਆ ਖਵਾਨ! ਖਾਣ ਵਿੱਚ ਸਵਾਦ ਹੁੰਦੀ ਆ ਨਾ?
ਅੱਛਾ ਅੱਛਾ ਅੱਛਾ, ਹਾ ਹਾ ਹਾ
ਸਬਜ਼ੀ ਵੀ ਬੜੀ ਟੇਸਟੀ ਬਣਦੀ ਮੈਨੂੰ ਆਖਣ ਦੇ ਬਣਾ ਕੇ ਵੇਖਿਓ ਕਿਸੇ ਦਿਨ ਤੇ, ਮੈਂ ਕਿਹਾ ਕੋਈ ਨੀ ਆਪਾਂ ਲੈ ਆਵਾਂਗੇ ਤੇ ਬਣਾ ਕੇ ਵੇਖਾਂਗੇ।
ਹਾਂ, ਕੋਈ ਨੀ ਜਿਸ ਦਿਨ ਤੁਸੀਂ ਬਣਾਓਗੇ। ਮੈਨੂੰ ਵੀ ਦੱਸੋ ਣਾ ਕਿੱਦਾਂ ਬਨਦੀ ਹੈ। ਫੇਰ ਮੈਂ ਵੀ ਬਣਾ ਕੇ ਵੇਖਾਂਗੀ ਹਾਂਜੀ
ਹਾਂਜੀ ਹਾਂਜੀ, ਤੇ ਮੈਂ ਕਿਹਾ ਚਲੋ ਹੁਣ, ਇੱਕ ਵੱਖਰੀ ਜਿ ਹੁੰਦੇ ਆ ਨਾ ਬੱਚੇ ਫੇਰ ਵੇਖ ਕੇ ਖੁਸ਼ ਹੋ ਜਾਂਦੇਆ।
ਖੁਸ਼ ਹੁੰਦੇ ਹਾਂ ਹਾਂ ਉਹੀ ਸਬਜ਼ੀਆਂ ਅੱਜ ਕੱਲ੍ਹ ਹੁਣ ਗਰਮਿਆਂ ਸਬਜ਼ੀਆਂ ਐਡਿਆ ਨੇ ਉਹੀ ਨੇ ਹਾਂ ਦਾਲਾਂ ਘੀਆ, ਟਿਂਡਾ, ਤੋਰੀ, ਭਿੰਡੀਆਂ, ਫਲਿਆਂ, ਆਹੀ ਸਭ ਨੇ ਗਰਮੀਆਂ ਚ
ਤੇ ਦਾਲ ਬਣਾ ਲਈ ਹੈਨਾ ਕਾਲੇ ਛੋਲੇ ਹੋ ਗਏ ਰਾਜਮਾਂ, ਹੋ ਗਏ ਬਸ ਆਹੀ ਆ ਤੇ ਚਲੋ ਮੈਂ? ਇੱਕ ਜਿਹ ਡਿਸ਼ ਹੈ, ਨਾ ਤਿਆਰ ਕਰਨੀ ਚਾਹੀਦੀ ਵੇਖਣਾ ਚਾਹੀਦਾ ਕਿ ਕਿੱਦਾਂ ਦਾ ਟੇਸਟ ਹੁੰਦਾ ਹੈਾ ਦੋਨਾਂ ਵਿਚ ਜੈ ਇਕ ਵਰੀ ਜਰੂਰ ਟਰਾਈ ਕਰਕੇ ਵੇਖਿਓ
ਹਾਂ ਹਾਂਜੀ ਹਾਂਜੀ ਵਧੀਆ ਹੋਰ, ਬਸ ਫੇਰ।
ਤੁਸੀਂ ਗਏ ਨੀ ਘੁੰਮਣ ਕਿਤੇ?
ਹ ਅਸੀਂ ਤੇ ਖੈਰ ਗਰਮੀ 'ਚ ਮੈਂ ਗਈ ਸੀਗੀ ਆਪਣੀ ਮੇਰੀ ਮੇਰਾ ਵਿਆਹ ਹੈਯਾ ਸੀ ਨਾ ਤੇ ਫਰ, ਮੇਰੀ ਸਿਸਟਰ ਬੁਲਾਉਂਦੀ ਸੀਗੀ ਮੈਨੂੰ ਬੁਲਾ ਕੇ ਬਈ ਆ ਜਾ ਸਾਡੇ ਕੋਲ? ਤੇ ਫੇਰ ਹਾਂਜੀ ਫੇਰ, ਮੇਰੀ ਗੁੜੀਆ ਹੋ ਗਈ ਤੇ ਫੇਰ ਮੈਂ ਜਾਣ ਨਹੀ ਹੋਏਆ ਮੇਰਾ ਹਜੇ ਹੋਣੈ, ਜਦੋਂ ਹੂਨ ਮੌਸਮ ਠੀਕ ਸੀਗਾ ਮਈ ਵਿਚ, ਤੇ ਫੇਰ ਤਾਂ ਗਏ ਸੀ ਅਸੀ ਗਏ ਸੀਗੇ ਉਥੇ ਘੁੰਮਣ ਜੰਮੂ ਗਏ ਸੀਗੇ ਘੁੰਮਣ, ਦੀਦੀ ਮੇਰੀ ਸਿਸ ਟਰ ਕੋਲ ਹਾਂਜੀ, ਫਿਰ ਅਸੀ ਉਥੇ ਏਕ ਹਫ਼ਤਾ ਰੈ ਕੇ ਆਏ ਆਂ, ਸਾਨੂੰ ਘੂਮਾਨ ਲੈਗੇ ਸੀ ਦੀਦੀ ਅੱਗੇ ਜੰਮੂ, ਓ ਜੰਮੂ ਤੋਂ ਅਗੇ ਹਾਂਜੀ, ਹਾਂਜੀ।
ਸਿਸਟਰ ਮੈਂ ਕੇਆ ਓਥੇ, ਜੰਮੂ ਨੇ?
ਹਾਂਜੀ, ਹਾਂਜੀ।
ਠੀਕ ਹੈ ਜੀ।
ਹਾਂ, ਫੇਰ ਓ ਸਾਨੂੰ ਲੈਗੇ ਸੀ ਘੂਮਾੰਨ ਉਥੇ ਪਟਨੀ ਟੋਪ ਲੈਗੇ ਸੀਗੇ। ਤੇ ਉਥੇ ਜੰਮੂ ਦੇ ਅੱਗੇ ਹੀ ਪੈਂਦਾ ਨਾ। ਸ਼੍ਰੀਨਗਰ ਪਰ ਥੋੜਾ ਪਿੱਛੇ ਦਈ ਏ। ਤੇ ਉਧਰ ਹਾਂਜੀ ਕਟ ਕਟਰਾ ਤੋਂ ਥੋੜਾ ਅੱਗੇ
ਮੈਂ ਕਿਹਾ ਉਥੇ ਵੈਸ਼ਨੋ ਮਾਤਾ ਦਾ ਮੰਦਿਰ ਵੀ ਹੈਨਾ।
ਹਾਂਜੀ-ਹਾਂਜੀ ਕਟਰਾ-ਕਟਰਾ ਦੇ ਵਿੱਚ ਹੈਗੇ ਉਹ ਹਾਂਜੀ ਹਾਂ ਫੇਰ ਉਧਰ ਕਟਰਾ ਉਥੇ ਤੇ ਨਹੀਂ ਗਏ ਖੈਰ ਅਸੀਂ ਕਟਰਾ ਵੱਲ ਤੋਂ ਅੱਗੇ ਥੋੜ੍ਹਾ ਜਿਹਾ ਪੈਂਦਾ ਪਟ ਨੀ ਟੋਪ ਉਹ ਨਾ ਬਿਲਕੁਲ ਉਪਰ ਹਾਈ ਬਿਲਕੁਲ ਪਹਾੜ ਚੱਲ ਕੇ ਬਿਲਕੁਲ ਐਂਡ ਤੇ ਹੈ। ਆਸਮਾਨ ਦੇ ਬਿਲਕੁਲ ਨੇੜੇ ਆ ਜਾਂਦੇ ਹਾਂ ਅਸੀਂ ਇੰਨਾ ਸੋਹਣਾ ਮੌਸਮ ਇੰਨਾ ਸੁਹਾਨਾ ਔਰ ਇੰਨੀ ਜ਼ਿਆਦਾ ਮਤਲਬ ਤੁਸੀਂ ਵਾਤਾਵਰਨ ਉਥੇ ਦਾ ਇੰਨਾ ਵਧੀਆ ਸੀਗਾ। ਸਾਰੀ ਹਰਿਆਲੀ- ਹਰਿਆਲੀ ਇੰਨੇ ਪੇੜ ਉਥੇ ਸਾਰੇ ਹੀ ਪੇੜ ਹੀ ਪੇੜ ਉੱਥੇ ਹੋਰ ਕੁਛ ਕੁਛ ਨਹੀਂ ਹੈਗਾ ਇੰਨਾ ਉਹ ਘਰ
ਮਤਲਬ ਓਥੇ ਠੰਡਾ ਏ ਮੌਸਮ ਪੇਟ ਦਾ ਕਾਰਕੇ ਏ ਤੇ ਆਪਣੇ ਰੁਖ ਈ ਕੱਟੀ ਜਾ ਰਹੇ ਤੇ ਫੇਰ ਗਰਮੀ ਵੱਧਣੀ ਏ ਹਨਾ।
ਹਾਂ ਏਧਰ ਬੜੀ ਗਰਮੀ ਸੀ ਮਈ 'ਚ ਨਾ ਬਾਰਿਸ਼ ਨਾ ਕੁਛ ਹਵਾ ਤੇ ਅਸੀ ਉਧਰ ਨੂੰ ਚਲੇ ਗਏ ਸੀਗੇ ਤੇ ਫੇਰ ਜਦੋ ਅਸੀ ਉਥੇ ਗਏ ਪਟਨੀਟੋਪ ਓਥੇ ਤੇ ਘੁੰਮੇ ਤੇ ਵਾਤਾਵਰਨ ਉਥੇ ਦਾ ਸਾ ਇੰਨੇ ਪੇੜ ਐਧਰ ਤੇ ਅਪਣੇ ਕੀ ਕਰਦੇ ਨੇ ਕਿ ਪੇੜ ਕੱਟ ਛੱਡਦੇ ਨੇ ਹਵਾ ਜਿਹੜੀ ਨਹੀਂ ਚੱਲਦੀ ਪੀ ਮੌਸਮ ਖਤਮ ਕਾਰਕੇ ਬਾਰ ਗਰਮੀ ਏਹ ਪੇੜ ਈ ਤੇ ਕੱਟੇ ਹੋਏ ਨੇ ਏਨਾਂ ਨੇ ਔਰ ਓਧਰ ਕੀ ਉਥੇ ਪੇੜ ਨਹੀ ਕੱਟਦੇ ਹੈਗੇ ਉਥੇ ਇੰਨਾ ਮਤਲਬ ਕਿ ਉਥੇ ਬੜੇ ਓਨਾਂ ਨੇ ਨਿਯਮ ਬਨਾਏ ਹੋਏ ਸਰਕਾਰ ਨੇ ਓਧਰ ਦੀ ਤੇ ਔਰ ਮਤਲਬ ਹਰਿਆਲੀ-ਹਰਿਆਲੀ ਇਨੇ ਲੰਬੇ-ਲੰਬੇ ਪੇੜ ਇਨੇ ਵੱਡੇ-ਵੱਡੇ ਕੋਈ ਘਾਰ ਨਹੀਂ ਹੈਗਾ ਔਰ ਏਨੀ ਸੋਨੀ ਹਵਾ ਏਨੀ ਠੰਡੀ ਹਵਾ ਹੋਰ ਬੱਚਿਆਂ ਅਸਤੇ ਠੰਡ ਸੀ।
ਮੈਂ ਕਿਹਾ ਓਥੋਂ ਤੇ ਔਣ ਨੂੰ ਵੀ ਦਿਲ ਨੀ ਕਰਦਾ ਹੋਣਾ ਫੇਰ ਹਨਾ।
ਨਹੀ-ਨਹੀ-ਨਹੀ ਅਸੀ ਤੀ ਜੇ ਓਥੇ ਬੈਹ ਕੇ ਜਿਵੇਂ ਅਸੀ ਪਿਕਨਿਕ ਨੀ ਮਨਾਂਦੇ ਪਾਰਕ 'ਚ ਬੈਹ ਕੇ ਹਾਂ ਬਸ ਓਦਾਂ ਈ ਅਸੀ ਨਾਲ ਅਪਨੀ ਰੋਟੀ ਪਾਣੀ ਲੈ ਗਏ ਸੀ ਘਰੋਂ ਬਨਾ ਕੇ
ਹੂੰ- ਹੂੰ
ਹਾਂਜੀ ਓ ਓਥੋਂ ਈ ਓਨਾਂ ਨੇ ਓ ਬਨਾਈ ਸੀਗੀ ਅ ਬ ਸ਼ਾਹੀ ਪਨੀਰ ਬਨਾਇਆ ਸੀ। ਹੋਰ ਇਕ ਰਾਜ਼ਮਾਂ ਚਾਵਲ ਬਨਾਏ ਸੀ ਓਥੇ ਮਸ਼ਹੂਰ ਨੇ ਨਾ ਜੰਮੂ ਦੇ
ਹਾਂਜੀ- ਹਾਂਜੀ ਰਾਜਮਾਂ ਚਾਵਲ ਹਾਂਜੀ।
ਹਾਂਜੀ ਰਾਜਮਾ ਓਥੇ ਦੇ ਬੜੇ ਮਸ਼ਹੂਰ ਨੇ ਤੇ ਓ ਰਾਜਮਾ ਚਾਵਲ ਬਣਾਏ ਸੀ ਉਦਰੋਂ ਈ ਘਰੋਂ ਈ ਬਨਾ ਕੇ ਲੈਗੇ ਸੀਗੇ ਅਸੀ ਸਾਰਾ ਸਮਾਨ ਓਥੇ ਨਾ ਕੋਈ ਦੁਕਾਨ ਹੈਗੀ ਕੁਛ ਨਹੀਂ ਹੈਗਾ ਇੰਨਾ ਖ਼ਾਸ ਤੇ ਅਸੀ ਹਾਂ ਓਧਰ ਦਾ ਹੀ ਖਾਦਾ। ਤੇ ਨਾਲ ਘਰੋਂ ਹੀ ਲੈ ਗੇ ਸੀਗੇ ਸਾਰਾ ਕੁਛ ਬਨਾ ਕੇ ਬੱਚੇ ਠੰਡ ਬੱਚਿਆਂ ਅਸਤੇ ਠੰਡ ਸੀਗੀ ਕਿਉਂਕਿ ਉਪਰ ਬਿਲਕੁਲ ਸੀ ਟੋਪ ਤੇ ਪੁਹੰਚ ਗਏ ਸੀ ਸਬ ਤੋਂ ਉਪਰ ਵਾਲੀ ਚੋਟੀ ਤੇ ਪੁਹੰਚ ਗਏ ਸੀਗੇ ਤੇ ਫਿਰ ਹਾਂ।
ਇਕੋ ਗੈ ਰਹੇ ਕਿੱਦਾਂ ਜਾਂਦੇ ਉਪਰ ਫਿਰ
ਫਿਰ ਉਹ ਇਹ ਨਾ ਪਹਾੜਾਂ ਦੇ ਵਿੱਚ ਰਸਤਾ ਬਣਿਆ ਹੋਇਆ।
ਅੱਛਾ ਗੱਡੀ ਤੇ ਹਨਾ।
ਹਾਂਜੀ ਕਾਰ 'ਚ ਗਏ ਸੀਗੇ ਹਾਂਜੀ-ਹਾਂਜੀ-ਹਾਂਜੀ ਆਪਣੀ ਕਾਰ ਤੇ ਗਏ ਸੀਗੇ।
ਹਾਂਜੀ
ਤੇ ਫਿਰ ਇਹਨਾਂ ਨੇ ਬੱਚਿਆਂ ਨੂੰ ਫਿਰ ਵੈਸੇ ਗਰਮ ਕੱਪੜੇ ਪੁਆ ਤੇ ਤੇ ਹਾਂ। ਪੂਰੀ ਮਤਲਬ ਕਿ ਉਥੇ ਫੋਕ-ਫੋਕ ਸੀਗੀ ਬਰਫ਼ ਇੱਕਦਮ ਇੰਨੀ ਠੰਡ ਹੋ ਗਈ ਇੱਕਦਮ ਬਾਰਿਸ਼ ਹੋ ਜਾਂਦੀ ਹੈ। ਪਤਾ ਹੀ ਨਹੀਂ ਚੱਲਦਾ ਇੱਕ ਇਕਦਮ ਬਾਰਿਸ਼ ਰੁਕ ਜਾਂਦੀ ਹੈ। ਤੇ ਰ ਹਾਂਜੀ ਬਿਲਕੁਲ ਇੱਕਦਮ ਜਿਵੇਂ ਬਰਫ਼ ਵਾਲੀ ਹੁੰਦੀ ਨਾ ਬਾਰਿਸ਼, ਓਦਾਂ ਵੀ ਬਾਰਿਸ਼ ਤੇ ਓਈ ਮਤਲਬ ਇੰਨਾ ਮਜ਼ਾ ਆਇਆ ਨਾ, ਸਾਨੂੰ ਮੈਂ ਅਪਨੀ ਮਤਲਬ ਹੁਣ ਤੱਕ ਗਈ ਨੀ ਸੀਗੀ, ਜੋ ਮੈਂ ਉਥੇ ਦੇ ਦੇਖਿਆ, ਇੰਨੀ ਹਰਿਆਲੀ ਇੰਨੀ ਠੰਡੀ ਹਵਾ ਔਰ ਇੰਨੀ ਫਰੈਸ਼ ਹਵਾ, ਤਾਜੀ ਹਵਾ।
ਪਤਾ ਕੀ ਹੋਣਾ ਐ ਹੁਣ, ਜਦੋਂ ਮਤਲਬ ਹਾਰ ਸਾਲ ਏਦਾਂ ਮਈ ਜੂਨ ਦਾ ਮਹੀਨਾ ਆ ਜਾਣਾ, ਤੁਆਡਾ ਫੇਰ ਦਿਲ ਕਰਨਾ ਉਥੇ ਜਾਣ ਨੂੰ।
ਹੋਰ ਮੈਂ ਤੇ ਕਹਿੰਨੀ ਪਈਆਂ, ਅਗਲੇ ਸਾਲ ਅਸੀ ਫੇਰ ਓਥੇ ਸ਼੍ਰੀਨਗਰ ਜਾਈਏ ਘੁੰਮਣ ਵਾਸਤੇ। ਹਾਂਜੀ, ਹਾਂਜੀ ਹੋਰ ਕੀ।
ਮਤਲਬ ਕੋਈ ਰਿਸ਼ਤੇਦਾਰ ਹੋਵੇ ਨਾ ਅਪਣਾ ਉਧੱਰ
ਹਾਂ।
ਜੀ ਹੋਣਾ ਚਾਹੀਦਾ ਵਾ, ਪਰ ਸਾਡਾ ਤਾਂ ਹੈ ਨੀ ਕੋਈ।
ਕਿ ਏਥੋਂ ਲੰਬਾ ਦੂਰ, ਲੰਬਾ ਟੂਰ ਪੈ ਜਾਂਦਾ ਨਾ ਫੇਰ ਨਾਲੇ ਕੋਈ ਰੁਕਣਾ ਹੈ ਵਾ, ਫੇਰ ਅਸੀਂ ਉਹਨਾਂ ਘਰ ਦੀਦੀ ਘਰ ਰੁਕ ਕੇ ਫਿਰ ਅੱਗੇ ਚਲੇ ਗਏ, ਉਸ ਤੋਂ ਅੱਗੇ, ਪਨੀ ਟੋਪ ਤੋਂ ਅੱਗੇ ਸੀ ਨਾਥਾ ਟੋਪ ਉਹ ਤੋਂ ਉਹ ਤਾਂ ਉਸ ਤੋਂ ਵੀ ਉੱਪਰ ਟੋਪ ਲੈਵਲ ਤੇ ਸੀ, ਉੱਥੇ ਕੋਈ ਪ੍ਰਦੂਸ਼ਣ ਨਹੀਂ ਹੈਗਾ। ਕੋਈ ਗੰਦੀ ਹਵਾ ਨੀ, ਕੋਈ ਕੁਛ ਨੀ, ਸਾਰਾ ਕੁਛ ਫਰੈਸ਼ ਨਾ ਉੱਥੇ ਕੋਈ ਕਿਸੇ ਦਾ, ਨਹੀਂ- ਨਹੀਂ ਜਾਂਚ। ਨਹੀਂ -ਨਹੀਂ ਵਧੀਆ ਸੀਗਾ, ਠੰਡੀ- ਠੰਡੀ ਹਵਾ ਚੱਲ ਰਹੀ ਸੀ।
ਹੇਮਕੁੰਟ ਸਾਹਿਬ ਵਾਲੀ ਸਾਈਡ ਤੇ ਜਾਂਦੇ ਜਦੋਂ।
ਹਾਂਜੀ।
ਆਕਸੀਜਨ ਦੀ ਕਮੀ ਹੋ ਜਾਂਦੀ ਹੈ।
ਹਾਂਜੀ- ਹਾਂਜੀ -ਹਾਂਜੀ। ਪਰ ਲੇਕਿਨ ਉੱਥੇ ਪੇੜ ਵੀ ਸੀ ਨਾ, ਪੇੜ ਉੱਥੇ ਹੈਗੇ ਸੀ ਹਾਂਜੀ ਉੱਥੇ। ਨਵਾ ਇੱਕ ਫੋਟੋ ਸੈਸ਼ਨ ਅਲਗ ਬਣਿਆ ਹੋਇਆ ਸੀ ਉਥੇ ਤੁਸੀਂ ਇਥੇ ਫੋਟੋਆਂ ਕਰਾਓ ਇੰਨੀ ਮਤਲਬ ਕੀ, ਖਾਈ ਨੀਚੇ ਡੂੰਘੀ ਖਾਈ ਨੀਚੇ ਇੰਨੇ-ਇੰਨੇ ਛੋ ਛੋਟੇ ਬੰਦੇ ਨਜ਼ਰ ਆਉਂਦੇ ਨੇ। ਮਤਲਬ ਬੜਾ ਅੱਛਾ ਮੇਰਾ ਹਾਂਜੀ ਬੜਾ ਅੱਛਾ ਮੇਰਾ ਰਿਹਾ ਐਕਸਪੀਰੀਅੰਸ ਉੱਥੇ ਦਾ।
ਹਨਾ। ਘਰ ਵਿਚ ਦਿਸਦੇ ਹੈ।
ਹਾਂ।
ਹਮ।
ਬਸ ਬੜਾ ਵਧੀਆ ਲ ਬੱਚੇ ਵੀ ਉੱਥੇ ਮੇਰੇ ਸਿਸਟਰ ਦੇ ਬੱਚੇ ਸੀਗੇ ਉਹ ਵੀ ਬੜੇ ਖੁਸ਼ ਹੋਏ। ਬੜਾ ਅੱਛਾ ਲੱਗਿਆ ਜਾ ਕੇੇ। ਥੇ ਇੱਕਦਮ ਮਤਲਬ ਕਿ ਸਕੂਨ ਵਾਲੀ ਜਿਹੜੀ ਕਹਿੰਦੇ ਨਾ ਜ਼ਿੰਦਗੀ ਕਿ ਸਕੂਨ ਸਾਰੀ ਚੀਜ਼ਾਂ ਤੋਂ ਦੂਰ, ਘਰ ਪਰਿਵਾਰ ਸਾਰਿਆਂ ਤੋਂ ਦੂਰ ਮਤਲਬ ਕੀ ਅਲੱਗ ਸੀਗੇ, ਔਰ ਬੜੀ ਅੱਛੀਤ
ਜਿੱਦਾਂ ਹੁਣ ਹਰਿਆਵਲੀ ਹੋਵੇ ਤੇ ਇੱਦਾਂ ਮਤਲਬ ਠੰਡੀ ਜਿਹੀ ਜਗ੍ਹਾ ਹੋਵੇ। ਉੱਥੇ ਤਾਂ ਸਕੂਨ ਮਿਲ ਹੀ ਜਾਂਦਾ ਹਨਾ। ਤੇ ਹੁਣ ਵੇਖੋ ਇੱਧਰ ਆਪਣੇ ਤੇ ਗਰਮੀ ਬਹੁਤ ਜ਼ਿਆਦਾ ਵਾ।
ਹਾਂਜੀ -ਹਾਂਜੀ -ਹਾਂਜੀ।
ਇਥੇ ਤੇ ਹੁੰਦਾ ਕਿ ਛੇਤੀ -ਛੇਤੀ ਆਪਾਂ ਕੰਮ ਕਰਕੇ, ਰਸੋਈ ਵਿੱਚੋਂ ਖਾਇ ਹਨਾ ਵਿਹਲੇ ਹੋ ਕੇ ਤੇ ਏਸੀ ਵਾਲੇ ਕਮਰੇ 'ਚ ਚੱਲ ਜਾਈਏ ਗ ਫਿਰ।
ਹਾਂਜੀ, ਹਾਂਜੀ, ਹਾਂਜੀ। ਬਸ ਉੱਥੇ ਤੇ ਆਪਣੀ 'ਚ ਸਮਾਨ ਲੈ ਜਾਓ, ਚਟਾਈ ਲੈ ਜਾਓ, ਚਾਦਰਾਂ ਲੈ। ਜੋ ਵਿਛਾਉਣ ਵਾਸਤੇ ਪਾਣੀ, ਪੂਣੀ ਦੇ ਕੈਂਪਰ ਲੈ ਗਏ ਅਸੀਂ, ਹਾਂਜੀ। ਤੇ ਪਲੇਟਾਂ ਲੈ ਗਏ, ਸਭ ਕੁਛ ਮਤਲਬ ਸਮਾਨ ਲੈ ਗਏ, ਖਾਇਆ, ਪੀਆ, ਆਪਣਾ ਬਹਿ ਕੇ। ਇੰਜੋਏ ਕੀਤਾ, ਆਪਣੇ, ਬੱਚਿਆਂ ਵਾਸਤੇ ਗੇਮਸ ਲੈ ਗਏ ਅਸੀ, ਖੇਡਣ ਵਾਲੇ। ਤੇ ਹਾਂ, ਬੱਚੇ ਖੇਡਦੇ ਰਹੇ ਉੱਥੇ, ਪਰ, ਉਹੀ ਨਾ ਬਾਲ, ਵਗੈਰਾ ਖੇਡ ਨੀ ਸਕੇ, ਕਿਉਂਕਿ ਹਵਾ ਬੜੀ ਸਟੇਜ ਸੀਗੀ, ਉਹ ਨਾਲ ਉੱਡ ਜਾਂਦੀ ਸੀ! ਹਾਂਜੀ, ਹਾਂਜੀ। ਹਾਂ, ਹਾਂ। ਬਸ ਵਧੀਆ ਰਿਹਾ। ਉੱਥੇ ਅਸੀਂ ਤੇ ਮਤਲਬ ਮਜ਼ਾ ਆ ਗਿਆ। ਜਿਹੜੀ ਮੈਂ ਪਿੱਛੇ ਨਹੀਂ ਸੀ। ਘੁੰਮੀ ਇੱਕ ਡੇਢ ਸਾਲ ਕਰ ਰਹੀਂ। ਸੀਗੀ ਤੇ ਮੈਂ ਪੂਰੀ ਆਪਣੀ ਰੀਝ ਪੂਰੀ ਕਰ ਲਈ ਮਜ਼ਾ ਆ ਗਿਆ ਘੁੰਮ ਕੇ।
ਜਾਣਾ ਵੀ ਚਾਹੀਦਾ ਹੈ।
ਹਾਂਜੀ ਹਾਂਜੀ ਚਾਰ ਪੰਜ ਦਿਨ ਲਗਾ ਕੇ ਆਏ। ਅਸੀਂ ਉੱਥੇ ਉੱਥੇ ਨਾ ਛੋਟੇ ਛੋਟੇ। ਵੀ ਮਿਲ ਜਾਂਦੀਆਂ ਨੇ। ਆਪਣਾ ਹਾਊਸ ਹੁੰਦਾ ਨਾ। ਅਸੀਂ ਕਿਰਾਏ ਤੇ ਲੈ। ਤੇ ਹਾਂ ਜਿਵੇਂ ਅਸੀਂ ਹੋਟਲ ਚ ਜਾਂਦੇ ਕਮਰਾ ਲੈਂਦੇ ਹਾਂ। ਉੱਥੇ ਹੋਟਲ ਵਾਲਾ ਸਿਸਟਮ ਨਹੀਂ ਹੈਗਾ। ਉੱਥੇ ਘਰ ਮਿਲਦੇ ਛੋਟੇ ਛੋਟੇ ਹਰਟ ਮਿਲਦੀਆਂ ਨੇ।
ਤੇ ਉਹ ਕੀ ਮਤਲਬ। ਉਹਨਾ ਦਾ ਕਿੰਨਾ ਕੁ ਖਰਚਾ ਆਉਂਦਾ ਹੈ।
ਉੱਥੇ ਅਹ ਆ ਜਾਂਦਾ। ਮਤਲਬ ਬੰਦੇ ਦੇ ਹਿਸਾਬ ਨਾਲ ਲੈਂਦੇ ਨੇ। ਉਹ
ਅੱਛਾ ਜੀ ਠੀਕ ਹੈ।
ਬੰਦਿਆਂ ਦੇ ਹਿਸਾਬ ਨਾਲ ਲੈ ਲੈਂਦੇ ਨੇ। ਖਰਚਾ ਖੁਰਚਾ।
ਅੱਛਾ, ਜੀ।
ਹਾਂਜੀ, ਹਾਂਜੀ। ਹਾਂਜੀ। ਹਾਂਜੀ, ਹਾਂਜੀ, ਵਧੀਆ ਚਲੋ।
ਹਾਂਜੀ।
ਹਾਂਜੀ, ਹਾਂਜੀ, ਚਲੋ ਠੀਕ ਹਾਂਜੀ, ਹਾਂਜੀ।
ਹਾਂਜੀ, ਹੋਰ।
ਹੋਰ, ਬਸ। ਵਧੀਆ ਚਲੋ ਠੀਕ ਹੈ। ਹਾਂਜੀ, ਫੇਰ ਗੱਲ ਕਰਦੇ ਹਾਂ। ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।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
ਤੁਸੀਂ। ਯਾਰ ਮੈਂ।
ਸ।
ਕੋਈ ਨਾ। ਪਾਪਾ ਦੇ ਰੂਮ 'ਚ ਵਿਛਾ ਲਓ।
ਲੋ, ਕੱਟ ਦੋ। ਹੈਲੋ।
ਹੈਲੋ।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
ਹੈਲੋ।
ਹੈਲੋ।
ਹੈਲੋ। ਕਾੱਲ ਕੱਟ ਦੋ ਉੱਧਰੋਂ।